ਹੈਲੋ।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
ਵਧੀਆ ਜੀ, ਤੁਸੀਂ ਦੱਸੋ?
ਹੋਰ ਕੀ ਕਰਦੇ ਪਏ?
ਕੁਛ ਨਹੀਂ ਬਸ ਫਰੀ ਤੁਸੀਂ ਦੱਸੋ ਕਿ ਕਰ ਰਹੇ ਹੋ?
ਜੋਰ ਨਾਲ ਬੋਲੋ ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਰਹੀ।
ਵਧੀਆ ਜੀ, ਤੁਸੀਂ ਦੱਸੋ ਕੀ ਕਰ ਰਹੇ ਹੋ?
ਵਧੀਆ ਹੋਰ ਫੈਮਿਲੀ ਠੀਕ ਤੁਹਾਡੀ?
ਹਾਂਜੀ, ਸਭ ਵਧੀਆ।
ਥੋੜ੍ਹੀ ਜ਼ੋਰ ਨਾਲ ਬੋਲੋਗੇ ਆਵਾਜ਼ ਨਹੀਂ ਆ ਰਹੀ ਤੁਹਾਡੀ
ਉਹ ਨਾ ਐਕਚੁਅਲੀ ਨੈਟਵਰਕ ਇਸ਼ੂ ਆ ਰਿਹਾ, ਇਸ ਲਈ ਨਹੀਂ ਆ ਰਹੀ ਹੈਗੀ।
ਅੱਛਾ ਜੀ, ਹੋਰ ਤੁਸੀਂ ਕਹਿ ਰਹੇ ਸੀ, ਕਿਸੀ ਟੋਪਿਕ ਬਾਰੇ ਗੱਲ ਕਰਨ ਨੂੰ।
ਹਾਂਜੀ, ਇਨਵਾਇਰਮੈਂਟ 'ਤੇ ਕਰੀਏ ਗੱਲ।
ਹਾਂਜੀ, ਹਾਂਜੀ ਦੱਸੋ ਫੇਰ ਤੁਹਾਡੇ ਕੀ ਵਿਚਾਰ ਨੇ ਇਨਵਾਇਰਮੈਂਟ ਬਾਰੇ।
ਤੁਹਾਨੂੰ ਪਤਾ ਹੀ ਹੈ, ਅੱਜ ਕੱਲ੍ਹ ਇਨਵਾਇਰਮੈਂਟ ਕਿੰਨਾ ਪੋਲਿਊਟਿਡ ਹੋ ਰਿਹਾ, ਕਿੰਨਾ ਪ੍ਰਦੂਸ਼ਣ ਫੈਲ ਰਿਹਾ। ਫੈਕਟ ਟਰੀਜ਼ ਵਗੈਰਾ ਕਰਕੇ।
ਹਾਂਜੀ, ਹਾਂਜੀ।
ਹਾਂਜੀ ਤੇ ਤੁਸੀਂ, ਤੁਸੀਂ ਕਿੱਥੇ ਰਹਿੰਦੇ ਹੋ?
ਹਾਂਜੀ।
ਹੈਲੋ।
ਹਾਂਜੀ।
ਕਿੱਥੇ ਰਹਿੰਦੇ ਹੋ ਤੁਸੀਂ?
ਉੱਥੇ ਦੇਖੋ ਜਗ੍ਹਾ ਨੀ ਦੱਸੀ ਜਾਂਦੀ।
ਨਹੀਂ ਮੈਂ ਪੁੱਛਣਾ ਸੀ, ਮਤਲਬ ਤੁਹਾਡੇ ਉੱਥੇ ਵੀ ਕਾਫੀ ਫੈਕਟਰੀਜ਼ ਹੋਏਗੀ।
ਹਾਂਜੀ-ਹਾਂਜੀ।
ਤੇ ਹਾਂਜੀ ਉਹਦੇ ਕਾਰਨ ਕਿੰਨਾ ਪੋਲੂਸ਼ਨ ਫੈਲ ਰਿਹਾ ਹੋਏਗਾ।
ਹਾਂਜੀ-ਹਾਂਜੀ।
ਹਾਂਜੀ ਤੇ ਓ ਮਤਲਬ ਜੋ ਏਅਰ ਏ। ਉਹਦੇ-ਉਹਦੇ ਵਿੱਚ ਵੀ ਕਿੰਨੀ ਜ਼ਿਆਦਾ ਪੋਲਿਊਟਿਡ ਹੋ ਰਹੀ ਐ, ਸਾਹ ਲੈਣੇ ਚ ਕਿੰਨੀ ਦਿੱਕਤਾਂ ਆ ਰਹੀਆਂ।
ਹਾਂਜੀ-ਹਾਂਜੀ-ਹਾਂਜੀ।
ਤੁਹਾਡੇ ਕੀ ਵਿਚਾਰ ਹੈ ਇਸ ਬਾਰੇ।
ਦੇਖੋ ਜੀ, ਅੱਜ-ਕੱਲ ਦੇਖੋ ਹਰ ਇੱਕ ਜਗ੍ਹਾ ਫੈਕ ਅ ਫੈਕਟਰੀਆਂ ਬੜੀਆਂ ਹੋ ਗਏ ਨੇ। ਜਿਵੇਂ ਗੰਦਾ ਪਾਣੀ ਆ ਤਾਂ ਦੇਖੋ ਜੀ ਉਹ ਵੀ ਪੋਲਿਊਸ਼ਨ ਆ, ਇੱਕ ਤਰ੍ਹਾਂ ਦਾ ਦੇਖੋ ਜੀ।
ਹਾਂਜੀ।
ਹਾਂਜੀ, ਸਾਰਾ ਖ਼ਰਾਬ ਕਰਨੇ ਨਦੀਆਂ ਚ ਆਪਾਂ ਅ ਕਈ ਲੋਕ ਹੋ ਗਏ ਦੇਖੋ, ਅਹ ਕੂੜਾ ਫੈਕਦੇ ਨੇ ਉਹ ਮੱਛਲੀਆਂ ਵਾਸਤੇ ਬਹੁਤ ਗ਼ਲਤ ਹੈਗਾ ਜੀ ਦੇਖੋ, ਬਿਮਾਰ ਹੋ ਸਕਦੀਆਂ ਨੇ ਉਹ, ਮਰ ਵੀ ਸਕਦੀਆਂ ਨੇ। ਹਾਂਜੀ, ਸਾਨੂੰ ਦੇਖੋ ਜੀ ਜਿਵੇਂ ਅੱਜ-ਕੱਲ੍ਹ ਪਬਲਿਕ ਪਲੇਸਿਸ ਹੋ ਗਈ ਜਿਹੜੀ। ਉੱਥੇ ਦੇਖੋ ਜੀ ਅਹ ਕਿੰਨੇ ਆਪਾਂ ਦੇਖੋ ਪੈਕੇਟ।
ਹੁਣ ਕਈ ਬੰਦੇ ਜੋ ਵੇ ਪਬਲਿਕ ਪਲੇਸਿਸ ਤੇ ਜਾਂਦੇ ਏ, ਹੈਨਾ ਬੋਟਿੰਗ ਲਈ ਜਾਂ ਕਿਸੇ ਚੀਜ਼ ਲਈ। ਉੱਥੇ ਜਾ ਕੇ ਉਹ ਕਿੰਨਾ। ਕਿੰਨਾ ਕੂੜਾ ਵਗੈਰਾ ਵੀ ਸੁੱਟਦੇ ਏ, ਉਹ ਨਦੀਆਂ ਚ ਹੈਨਾ। ਅਤੇ ਜਿਹਦੇ ਨਾਲ ਉਹ ਜੋ ਮੱਛਲੀਆਂ ਜਾਂ ਹੋਰ। ਵੀ ਜਾਨਵਰ ਐ ਪਾਣੀ ਵਿੱਚ, ਉਹਨਾਂ ਨੂੰ ਵੀ ਕਿੰਨਾ ਔਖਾ ਹੁੰਦਾ ਹੋਏਗਾ। ਤੇ ਹੋਰ ਆਪਣੇ ਹੀ ਆਪਣਾ ਹੀ ਨੁਕਸਾਨ ਕਰ ਰਹੇ ਹੈ ਹਨਾ। ਪ੍ਰਕਿਰਤੀ ਦਾ ਨੁਕਸਾਨ ਹੋ ਰਿਹਾ, ਇਹਦੇ ਨਾਲ। ਹੋਰ ਵੀ ਕਈ ਬਿਮਾਰੀਆਂ ਲੱਗ ਜਾਂਦੀਆਂ, ਜਿਹਦੇ ਨਾਲ ਔਰ ਜਿਵੇਂ ਕਿੰਨੀ ਜ਼ਿਆਦਾ ਪੋਲਿਊਸ਼ਨ ਹੋ ਰਿਹਾ ਐ। ਅੱਜ-ਕੱਲ੍ਹ ਤਾਂ ਸਾਰਿਆਂ ਕੋਲ ਹੀ ਵਹੀਕਲਸ ਹੁੰਦੇ ਜਿਵੇਂ। ਹੈਨਾ ਅਤੇ ਉਹਦੇ ਨਾਲ ਕਿੰਨਾ ਜ਼ਿਆਦਾ ਪੋਲਿਊਸ਼ਨ ਹੋ ਰਿਹਾ। ਜਿਵੇਂ ਦਿੱਲੀ ਚ ਕਿੰਨਾ ਪੋਲਿਊਸ਼ਨ
ਹਾਂਜੀ-ਹਾਂਜੀ, ਹਾਂਜੀ।
ਤੇ ਹੁਣ ਸਾਹ ਲੈਣ ਦੀ ਵੀ ਦਿੱਕਤਾਂ ਆ ਰਹੀਆਂ ਬੰਦਿਆਂ ਵਿੱਚ।
ਉੱਥੇ ਤਾਂ ਦੇਖੋ ਜੀ ਬਹੁਤ ਪੋਲਿਊਸ਼ਨ ਹੁੰਦਾ ਉੱਥੇ ਤਾ ਦਿੱਲੀ।
ਹਾਂਜੀ-ਹਾਂਜੀ।
ਹੂੰ, ਦੇਖੋ ਜੀ ਸਾਨੂੰ। ਲੋਕਾਂ ਨੂੰ ਦੇਖੋ ਜੀ ਸਤਰਕ ਕਰਨਾ ਚਾਹੀਦਾ ਕਿ ਆਪਾਂ ਜੀ ਦੇਖੋ ਘੱਟ ਤੋਂ ਘੱਟ ਪੋਲਿਊਸ਼ਨ ਕਰੀਏ ਜੀ।
ਹਾਂਜੀ, ਔਰ ਮਤਲਬ ਜਿਵੇਂ ਹੁਣ ਨੀ। ਨੇੜੇ-ਨੇੜੇ ਆਪਾਂ ਹਾਂਜੀ, ਜਿਵੇਂ ਨੇੜੇ ਆਪਾਂ ਜਾਂਦੇ ਹਾਂ ਕਿਤੇ। ਤੇ ਉੱਥੇ ਵੀ ਕਈ ਬੰਦੇ ਜੋ ਵੇ ਵਹੀਕਲ ਦਾ ਇਸਤੇਮਾਲ ਕਰਦੇ ਏ ਹੈਨਾ। ਕਿ ਕੋਲ ਵੀ ਜਾਣਾ ਹੋਏ ਅਤੇ ਐਕਟੀਵਾ ਲੈ ਕੇ ਚਲੇ ਜਾਂਦੇ ਏ ਤੇ ਆਪਾਂ ਇਸ। ਚੀਜ਼ ਨੂੰ ਵੀ ਰੋਕ ਸਕਦੇ ਆ ਕਿ ਜਿਵੇਂ ਕੋਲ ਜਾਣਾ ਹੋਏ ਤਾਂ ਆਪਾਂ ਪੈਦਲ ਵੀ ਜਾ ਸਕਦੇ ਆ ਤੇ ਜਿਹਦੇ ਨਾਲ ਪੋਲਿਊਸ਼ਨ ਜੋਵੇ ਘੱਟ ਹੋ ਸਕਦਾ ਹੈ ਹੈਨਾ। ਤੇ ਇਸ ਚੀਜ਼ ਬਾਰੇ ਲੋਕਾਂ ਨੂੰ। ਹਾਂਜੀ, ਸਹੀ ਗੱਲ ਐ ਤੇ ਇਸ ਚੀਜ਼ ਬਾਰੇ ਸਾਨੂੰ ਲੋਕਾਂ ਨੂੰ ਅਵੇਅਰ ਕਰਨਾ ਚਾਹੀਦਾ ਐ ਹਨਾ। ਪੋਸਟਰਸ ਦੇ ਥਰੂ ਜਾਂ ਫਿਰ ਜਿਵੇਂ ਸਕੂਲਾਂ ਸੀਕਟਾਂ ਹੁੰਦੀਆਂ ਹੈ ਅਤੇ ਉਹਦੇ ਥਰੂ ਸਪੀਚਾਂ ਦੇ ਥਰੂ। ਸਾਨੂੰ ਜਾਗਰੂਕਤਾ ਫੈਲਾਣੀ ਚਾਹੀਦੀ ਐ, ਜਿਹਦੇ ਨਾਲ ਪੋਲਿਊਸ਼ਨ ਘੱਟ ਹੋ ਸਕੇ।
ਹਾਂਜੀ-ਹਾਂਜੀ, ਸਹੀ ਗੱਲ ਐ ਜੀ।
ਹਾਂਜੀ।
ਹਮ। ਦੇਖੋ ਜੀ ਸਰਕਾਰ ਨੂੰ ਥੋੜ੍ਹਾ ਦੇਖ ਕੇ ਆਪਣਾ ਸਾਨੂੰ। ਅਹ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਕਿ ਆਪਾਂ ਵੀ ਘੱਟ ਤੋਂ ਘੱਟ ਆਪਣਾ। ਅ ਕੂੜਾ ਵਗੈਰਾ ਪਬਲਿਕ ਪਲੇਸ ਤੇ ਗੇਰੇ ਦੇਖੋ ਜੀ ਅ ਡਸਟਬਿਨ ਲਗਾਉਣੇ ਚਾਹੀਦੇ ਸਰਕਾਰ ਨੂੰ ਵੱਡੇ- ਵੱਡੇ, ਜਿਹੜੇ ਕਿ ਦੇਖੋ ਜੀ ਕਈ ਕਿਉਂਕਿ ਜਿਹੜੇ ਛੋਟੇ ਹੁੰਦੇ ਨੇ ਆਪਣਾ ਕੂੜੇਦਾਨ ਦੇਖੋ ਉਸ ਵਿਚ ਦੇਖੋ ਪੂਰਾ ਗੰਦ ਆਉਂਦਾ ਨਹੀਂ ਹੈ ਹਾਂਜੀ ਤਾਂ ਕਿ ਵੱਡੇ- ਵੱਡੇ ਆਪਣਾ ਅਹ ਕੂੜੇਦਾਨ ਬਣਾਈਏ ਤਾਂ ਕਿ ਉਸ ਵਿੱਚ ਲੋਕ ਕੀ ਆਪਣਾ ਗੰਦ ਸੁੱਟ ਸਕੀਏ ਦੇਖੋ ਜੀ ਜਦੋਂ ਕੂੜੇਦਾਨ ਨੀ ਹੋਣਗੇ ਨਾ ਪਬਲਿਕ ਸ਼ ਦੇਖੋ, ਲੋਕੀ ਤਾਂ ਆਪਣੇ ਆਪ ਹੀ ਨੀਚੇ ਗਏ ਰਹਿਣਗੇ
ਹਾਂਜੀ ਸਹੀ ਗੱਲ ਔਰ ਕਈ ਪਲੇਸਿਸ 'ਤੇ ਆਪਾਂ ਜਾਂਦੇ ਹਾਂ ਅਤੇ ਉੱਥੇ ਕਈ ਜਗ੍ਹਾਵਾਂ 'ਤੇ ਨਹੀਂ ਹੁੰਦੇ ਕੂੜੇ ਅਤੇ ਉ ਉੱਥੇ ਉਹਨਾਂ ਨੂੰ ਲਾਉਣੇ ਚਾਹੀਦੇ ਔਰ ਔਰ ਜੋ ਵੀ ਜਿਵੇਂ ਗ੍ਰੀਨ ਅੱਜ ਕੱਲ੍ਹ ਹਰਾ ਰੰਗ ਔਰ ਕਾਲ ਰੰਗਤਾਂ ਦੇ ਆ ਰਿਹਾ ਹੈ ਅਤੇ ਜਿਵੇਂ ਗਿੱਲਾ ਕੂੜਾ ਹੈ ਉਹਨੂੰ ਅਲੱਗ ਸੁੱਟਣਾ ਚਾਹੀਦਾ ਹੈ ਸੁੱਕੇ ਕੂੜੇ ਨੂੰ ਅਲੱਗ ਸੁੱਟਣਾ ਚਾਹੀਦਾ ਹੈ ਤਾਂ ਕਿ ਕਿਉਂ ਮਿਕਸ ਨਾ ਹੋ ਪਾਏ ਹੈ ਨਾ ਤੇ ਇਸ ਤਰ੍ਹਾਂ ਸਾਨੂੰ ਇੱਦਾਂ ਦੇ ਐਕਟਸ ਕਰਨੇ ਚਾਹੀਦੇ ਨੇ
ਹਾਂਜੀ -ਹਾਂਜੀ ਸਹੀ ਗੱਲ ਹੈ ਜੀ
ਹਾਂਜੀ, ਹੁਣ ਕਈ ਥਾਵਾਂ ਤੇ ਜਿਵੇਂ ਗਰਾਊਂਡ ਪਲੇਗਰਾਊਂਡ ਹੁੰਦੇ ਹੈ ਤੇ ਉੱਥੇ ਵੀ ਦੇਖਿਆ ਬੱਚੇ ਐਵੇਂ ਕੂੜਾ ਸੁੱਟ ਜਾਂਦੇ ਆ ਹਨਾ ਤੇ ਕਿੰਨੀ ਗੰਦਗੀ ਫੈਲਾ ਰਹੇ ਨੇ ਉਹਦੇ ਨਾਲ ਮੱਛਰ ਮਕੌੜੇ ਹੋਰ ਵੀ ਕਈ ਤਰ੍ਹਾਂ ਜਾਨਵਰ ਪੈਦਾ ਹੁੰਦੇ ਨੇ ਔਰ ਜਿਹਦੇ ਨਾਲ ਡੇਂਗੂ ਵੀ ਹੋ ਜਾਂਦਾ ਬੱਚਿਆਂ ਨੂੰ ਖੇਲ ਉੱਥੇ ਖੇਲਦੇ ਹਨਾ ਤੇ ਜਿਹਦੇ ਨਾਲ ਬਿਮਾਰੀਆਂ ਲੱਗਦੀਆਂ ਫਿਰ ਇਹ ਚੀਜ਼ਾਂ ਸਾਨੂੰ ਰੋਕਣੀ ਚਾਹੀਦੀਆਂ ਜਿੰਨੀ ਹੋ ਸਕੇ
ਕਿ ਲਾ ਲੋੋ ਦੇਖੋ ਜੀ ਬੱਚੇ ਪੈਕੇਟ ਪੋਕਟ ਲੈ ਕੇ ਆਉਂਦੇ ਨੇ ਦੇਖੋ ਜੀ ਉੱਥੇ ਫੈਂਕ ਦਿੰਦੇ ਨੇ ਡਸਟਬਿਨ ਹੁੰਦਾ ਨਹੀ ਹੈ ਕਈ ਪਾਰਕਾਂ ਚ
ਹਾਂਜੀ
ਹਾਂਜੀ ਉੱਥੇ ਫੈਕ ਦਿੰਦੇ ਨੇ ਇਹ ਦੇਖੋ ਜੀ, ਇਹ ਵੀ ਇੱਕ ਤਰ੍ਹਾਂ ਦਾ ਦੇਖੋ ਪਲਿ ਸਨੀ ਹੈਗਾ
ਹਾਂਜੀ
ਹਾਂਜੀ ਤੇ ਸਾਨੂੰ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਕਿ ਘੱਟ ਤੋਂ ਘੱਟ ਦੇਖੋ ਜੀ ਆਪਾਂ ਨੂੰ ਅਹ ਹੋਰ ਦੇਖੋ ਜੀ ਸਾਨੂੰ ਜ ਆਪਣੀ ਸਿਹਤ ਹੋਰ ਅੱਛੀ ਬਣਾਉਣੀ ਹੈ ਨਾ ਬਾਹਰ ਦਾ ਬਾਹਰ ਦਾ ਖਾਣਾ ਬੰਦ ਕਰਨਾ ਚਾਹੀਦਾ ਸਾਨੂੰ ਆਪਾਂ ਘਰ ਦਾ ਹੀ ਖਾਣਾ ਖਾਣਾ ਚਾਹੀਦਾ ਜੀ ਕਿਉਂਕਿ ਘਰ ਦਾ ਖਾਣਾ ਸਾਫ਼ ਸੁਥਰਾ ਹੁੰਦਾ ਜੀ
ਹਾਂਜੀ ਸਹੀ ਗੱਲ ਕਹਿ ਰਹੇ ਹੋ
ਪਤਾ ਨਹੀਂ ਹੁੰਦਾ ਕਿੰਝ ਬਣਦਾ ਉਹ ਠੀਕ ਕਿੰਝ ਉਹ ਆਪਣੇ ਹਾਂਜੀ- ਹਾਂਜੀ ਹਾਂਜੀ ਸਹੀ ਗੱਲ ਹੈ ਜੀ ਪਤਾ ਨੀ ਨੀਟ ਐਂ ਕਲੀਨ ਉਹ ਰਹੇ ਨਹੀਂ ਤੇ ਹੱਥ ਧੋ ਰਹੇ ਨੇ ਕੁਛ ਕਰ ਰਹੇ ਨੇ ਸਾਨੂੰ ਉਹ ਚੀਜ਼ਾਂ ਦਾ ਪਤਾ ਨਹੀਂ ਹੁੰਦਾ ਕਿਉਂਕਿ ਉਹਨਾਂ ਦਾ ਅਲੱਗ ਕਮਰਾ ਹੁੰਦਾ ਬਣਾਉਣ ਦਾ, ਠੀਕ ਹੈ ਉਹ ਉੱਥੇ ਸਾਨੂੰ ਇਹਦਾ ਜਾਣ ਨਹੀਂ ਦਿੰਦੇ ਕਿ ਉਹ ਕੀ ਸਾਫ਼ ਸਫ਼ਾਈ ਆਪਣੇ ਅ ਕਰ ਰਹੇ ਨੇ ਕਿ ਨਹੀਂ ਸਾਫ਼ ਸੁਥਰਾ ਬਣਾ ਰਹੇ ਨੇ ਸਾਡੇ ਵਾਸਤੇ ਪਰ ਅ ਦੇਖੋ ਦੇਖ ਕੇ ਚੱਲ ਚਾਹੀਦਾ
ਹਾਂਜੀ ਸਹੀ ਕਹਿ ਰਹੇ ਹੋ ਹੋਰ ਤੁਹਾਨੂੰ ਕੀ ਲੱਗਦਾ ਕਿ ਕਿਵੇਂ ਆਪਾਂ ਕਰ ਸਕਦੇ ਹਾਂ ਬੱਚਿਆਂ ਨੂੰ ਕਈ ਹੁਣ ਕਈ ਬੱਚੇ ਹੁੰਦੇ ਹੈ, ਉਹ ਡਸਟਬਿਨਸ ਲੱਗੇ ਵੀ ਹੁੰਦੇ ਆ, ਹੈ ਨਾ ਜਿਵੇਂ ਪਾਰਕਾਂ ਵਿੱਚ, ਤੇ ਉਹ ਫੇਰ ਵੀ ਕਈ ਬਚੇ ਹੁੰਦੇ ਹੈ, ਕਿ ਤਾਂ ਵੀ ਉਹ ਕੂੜਾ ਥੱਲੇ ਹੀ ਸੁੱਟ ਦਿੰਦੇ ਆ, ਹੈਨਾ ਤੇ ਉਹਨਾਂ ਨੂੰ ਮਤਲਬ ਸਿਖਾਇਆ ਨਹੀਂ ਜਾਂਦਾ ਅਤੇ ਸਾਨੂੰ ਸਕੂਲ ਵਿੱਚ ਇੱਦਾਂ ਦੇ, ਐਕਟੀਵਿਟੀਜ਼ ਜਾਂ ਇੱਦਾਂ ਦੇ ਐਕਟਸ ਕਰਨੇ ਚਾਹੀਦੇ ਨੇ ਪਲੇਅ ਕਰਨੇ ਚਾਹੀਦੇ ਨੇ, ਜਿਹਦੇ ਨਾਲ ਬੱਚਿਆਂ ਨੂੰ ਸਿੱਖਣ ਨੂੰ ਮਿਲੇ ਕਿ ਸਾਨੂੰ ਘੋੜਾ ਜੋਵੇ ਫੈਲਾਉਣਾ ਨਹੀਂ ਚਾਹੀਦਾ, ਉਹਨੂੰ ਡਸਟਬਿਨ ਵਿੱਚ ਹੀ ਸੁੱਟਣਾ ਚਾਹੀਦਾ ਹੈਨਾ, ਕਿਉਂਕਿ ਕਈ ਬੱਚੇ ਇਸ ਚੀਜ਼ ਨਾਲ ਅਵੇਅਰ ਹੀ ਨਹੀਂ ਹੈਗੇ, ਉਹਨਾਂ ਨੂੰ ਪਤਾ ਹੀ ਨਹੀਂ ਹੈ, ਅਤੇ ਸਾਨੂੰ ਇਹ ਚੀਜ਼ਾਂ ਲਈ, ਅਵੇਅਰ ਕਰਨਾ ਪਏਗਾ ਬੱਚਿਆਂ ਨੂੰ
ਸਹੀ ਗੱਲ ਹੈ ਜੀ
ਹਾਂਜੀ, ਤੇ ਆਪਾਂ ਕਿਵੇਂ ਕਰ ਸਕਦੇ ਹਾਂ, ਅਵੇਅਰ
ਦੇਖੋ ਜੀ, ਸਰਕਾਰਾਂ ਨੂੰ ਦੇਖੋ ਜੀ ਸਕੂਲਾਂ ਵਿੱਚ ਅਹ, ਲਾਗੂ ਕਰਨਾ ਚਾਹੀਦਾ, ਕਿ ਆਪਾਂ ਅਹ ਸਾਫ਼, ਸਫ਼ਾਈ ਬਾਰੇ ਬੱਚਿਆਂ ਨੂੰ ਦਸੀਏ ਤਾਂ ਕਿ, ਉਹ ਅੱਗੇ ਜਾ ਕੇ ਦੇਖੋ ਜ ਜਿਵੇਂ ਵੱਡੇ ਹੋਈਏ, ਚਾਹੇ ਛੋਟੀ ਉਮਰ ਹੀ ਲਾ ਲਓ, ਦੇਖੋ ਦੇੋ ਜੀ, ਕਿ ਅਹ ਆਪਣਾ ਜਿਹੜਾ ਕੂੜਾ ਹੁੰਦਾ ਹੈ, ਉਹ ਕਿਸੇ ਵੀ ਰੋਡ ਤੇ ਨਾ ਫੈਕੀਏ, ਠੀਕ ਐ, ਕਿਸੀ ਕੂੜੇਦਾਨ ਚ ਜਾ ਕੇ ਹੀ ਫੈਂਕੀਏ
ਹਾਂਜੀ, ਸਹੀ ਕਹਿ ਰਹੇ ਹੋ
ਹਾਂਜੀ ਹੁਣ ਦੇਖੋ ਜੀ, ਆਪਾਂ ਘਰ ਯੂਜ ਕਰਦੇ ਹਾਂ, ਦੇਖੋ ਕਈ ਵਾਰ ਦੇਖੋ ਜੀ, ਅਹ ਬਰਸਾਤ ਆਉਂਦੀ ਹੈ, ਠੀਕ ਹੈ, ਕਈ ਬੰਦੇ ਦਾ ਹੁਣ ਜਿਵੇਂ ਜਿਵੇਂ ਕਈ ਮਤਲਬ ਕਿ ਲੋਕਲ ਪਲੇਸਿਸ ਹੁੰਦੇ, ਜਿੱਥੇ ਪਾਣੀ ਭਰ ਜਾਂਦਾ
ਹਾਂਜੀ
ਹਾਂਜੀ, ਉੱਥੇ ਲੋਕ ਕੀ ਕਰਦੇ ਨੇ, ਕਈ ਲੋਕ ਤਾਂ ਇੰਨੇ ਉਹ ਹੋਣਦੇ ਨੇ ਕੂੜੇ, ਅਹ ਉਸ ਪਾਣੀ ਚੱਲਦੇ ਨੂੰ, ਉਹਦੇ ਵਿੱਚ ਹੀ ਕੂੜਾ ਫੈਕ ਦਿੰਦੇ ਨੇ ਉਹ ਅੱਗੇ ਜਾ ਕੇ ਜੇ ਨਾਲੇ ਚ ਹੀ ਨਹੀਂ ਫਸੇਗਾ ਠੀਕ ਹੈ, ਪਾਣੀ ਨੀ ਭਰੇਗਾ ਹੋਰ ਕੀ ਹੋਏਗਾ ਜੀ
ਹਾਂਜੀ, ਸਹੀ ਗੱਲ ਏ
ਹਾਂਜੀ ਤੁਹਾਡੇ ਕੀ ਵਿਚਾਰ ਹੈ, ਇਸ ਬਾਰੇ, ਦੱਸੋ ਇੱਕ ਵਾਰ
ਹਾਂਜੀ ਜਿੱਦਾਂ ਪਾਣੀ ਇਕੱਠਾ ਹੋ ਜਾਂਦਾ, ਜਿਵੇਂ ਤੁਸੀਂ ਕਹਿ ਰਹੇ ਹੋ, ਹੈ ਨਾ ਬਾਰਿਸ਼ ਕਰਕੇ ਉਹਦੇ ਨਾਲ ਪਾਣੀ ਇਕੱਠੇ ਹੋਣ ਨਾਲ ਵੀ ਕਿੰਨੀਆਂ ਬਿਮਾਰੀਆਂ ਹੀ ਹੈ, ਉਹ ਵੀ ਇੱਕ ਬਿਮਾਰੀ ਦਾ ਕਾਰ ਹੀ ਹੈ, ਕਿਉਂਕਿ ਪਾਣੀ ਇਕੱਠਾ ਹੁੰਦਾ, ਉਹ ਗੰਦਾ ਪਾਣੀ ਬਣ ਜਾਂਦਾ, ਫਿਰ ਮੱਛਰ ਵਗੈਰਾ ਉਹਦੇ ਨਾਲ ਪੈਦਾ ਹੁੰਦਾ ਤੇ ਜੇ ਫੇਰ ਮੱਛਰ ਜ਼ਿਆਦਾ ਹੋ ਜਾਂਦੇ, ਜਿਹਦੇ ਨਾਲ ਬੱਚਿਆਂ ਨੂੰ ਵੀ ਬਿਮਾਰੀਆਂ ਲੱਗ ਜਾਂਦੀ ਹੈ, ਡੇਂਗੂ ਵਗੈਰਾ ਹੋ ਗਿਆ, ਤੇ ਇਸ ਚੀਜ਼ ਨੂੰ ਸਾਨੂੰ ਸਾਫ -ਸੁਥਰਾ, ਇਸ ਚੀਜ਼ ਨੂੰ ਸਾਨੂੰ ਮਤਲਬ ਅਵੋਇਡ ਕਰਨਾ ਚਾਹੀਦਾ, ਜਿੰਨਾ ਹੋ ਸਕੇ ਹੈਨਾ ਆਪਾਂ ਸਾਫ਼ ਰ ਸਾਫ਼ ਸੁਥਰਾ ਰੱਖੀਏ, ਪਾਣੀ ਇਕੱਠਾ ਨਾ ਹੋਣ ਦੇਈਯੇ। ਹੈ ਨਾ, ਜਿੱਦਾਂ ਕਈ ਕਈ ਵਾਰ ਕੁਛ ਹੋ ਜਾਂਦਾ, ਪਲੰਮ ਪਰ, ਵਿੱਚ ਜਾਂ ਪਾਣੀ ਵਗੈਰਾ ਇਕੱਠਾ ਹੋ ਜਾਂਦਾ ਅਤੇ ਉਹਨੂੰ ਠੀਕ ਕਰਵਾਓ ਜ਼ਿਆਦਾ ਜਲਦੀ, ਜਦ ਜਿੰਨਾ ਜਲਦੀ ਹੋ ਸਕਦਾ, ਉਨਾ ਜਲਦੀ ਠੀਕ ਕਰਵਾਓ ਹੁਣ ਕਈ, ਕਈ ਬੰਦੇ ਜੋਵੇ ਲਾਪਰਵਾਹੀ ਨਾਲ ਇੱਕ- ਇੱਕ, ਦੋ -ਦੋ ਦਿਨ ਕਈ ਹਫ਼ਤੇ ਤਾਂ ਵੀ ਮਤਲਬ, ਉਹ ਠੀਕ ਨਹੀਂ ਕਰਵਾਉਂਦੇ ਹੈਗੇ, ਹੈਨਾ ਤੇ ਉਸ ਚੀਜ਼ ਨੂੰ ਵੀ, ਥੋੜ੍ਹਾ ਧਿਆਨ ਦੇਣਾ ਚਾਹੀਦਾ ਹੈ।
ਹਾਂਜੀ- ਹਾਂਜੀ ਸਹੀ ਗੱਲ ਹੈ, ਤੁਹਾਡੀ, ਚਲੋ ਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ।
ਹਾਂਜੀ, ਮੈਨੂੰ ਵੀ, ਚਲੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ।
ਚਲੋ